ਹੈਲੋ- ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਪੈਣ ਜੀ ਕੀ ਹਾਲ- ਚਾਲ
ਬਹੁਤ ਵਧੀਆ ਜੀ, ਤੁਸੀਂ ਸੁਣਾਓ
ਸਭ ਵਧੀਆ ਸਭ ਫਸ-ਕਲਾਸ ਬੱਸ ਹੋਰ ਕੀ ਕਰ ਰਹੇ ਸੀ
ਬਸ ਕੁਛ ਨੀ ਅੱਜ- ਕੱਲ ਨਾ ਬਹੁਤ ਜ਼ਿਆਦਾ ਖਰਚਾ ਹੁੰਦਾ ਜਾ ਰਿਹਾ, ਕੁਛ ਸਮਜ ਨਹੀਂ ਦੀ ਕਿ ਪੈਸਾ ਪੈਸਾ ਬਚਾਉਣ ਵਾਸਤੇ ਸੋਚ ਦੀ ਆਂ ਤੇ ਖ਼ਰਚ ਹੋ ਜਾਂਦਾ ਹੈ ਜ਼ਰੂਰੀ ਤਾਂ ਮੈਨੂੰ ਪਤਾ ਦੋਨੋ ਚੀਜ਼ਾਂ ਹੀ ਆ ਆਪਣੇ ਜੀਵਨ ਦੇ ਵਿੱਚ ਪਰ ਬਚਾਉਣਾ ਵੀ ਚਾਹੀਦਾ ਹੈ, ਤੇ ਖਰਚਣਾ ਵੀ ਚਾਹੀਦਾ ਹੈ ਬਸ ਉਹ ਕੀ ਕਰੀਏ ਦਿਨ ਬਾ ਦਿਨ ਮਤਲਬ ਬੱਚਿਆਂ ਦੇ ਹੋ ਰਿਹਾ ਆ।
ਹਾਂ ਸਮਝ ਨੀ ਆਂਦਾ, ਅੱਜ-ਕੱਲ ਤਾਂ ਨਾ ਬੱਚਿਆਂ ਦੇ ਵੀ ਪੈਲਾਂ ਟਾਈਮ ਹੋਰ ਸੀਗਾ ਪੈਲਾਂ ਆਪਾਂ ਖਰਚੇ ਵੀ ਸੋਚ ਸਮਝ ਕੇ ਕਰਦੇ ਹੁੰਦੇ ਸੀਗੇ ਹੁਣ ਇਹ ਹੋ ਗਿਏ ਕਿ ਆਪਾਂ ਕਮਾਦੇ ਬਾਅਦ ਚ ਆ, ਖਰਚੇ ਪੈਲਾਂ ਤਿਆਰ ਹੁੰਦੇ ਨੇ
ਸਹੀ ਗੱਲ ਏ ਕਿਉਂਕਿ ਅੱਜ-ਕੱਲ੍ਹ ਫਿਰਜ਼ੂ, ਹਾਂਜੀ।
ਮਾਰ ਜਾਂਦੇ ਆ ਤੇ ਏਕ ਅਧੀ ਵਾਰ ਬਾਰੋਂ ਫੂਡ ਮੰਗ ਲਿਆ, ਕਦੀ ਕੁਛ ਉਹੀ ਆਪਾਂ ਘਰ ਬਣਾਈਏ ਤੇ ਕਿੰਨੀ ਬੱਚਤ ਐ
ਬੱਚਤ ਹੁੰਦੀ ਸਹੀ ਗਲ ਏ, ਫਜ਼ੂਲ ਖਰਚੇ ਏ ਨਾ ਫਜ਼ੂਲ ਖਰਚੇ ਦੀ ਜ਼ਿਆਦਾ ਬਣ ਰਹੇ ਐ, ਫਜ਼ੂਲ ਤੇ ਬੱਚੇ ਹਾਂ ਆਦਤ ਬਣ ਚੁੱਕੀ ਏ ਬੱਚਿਆਂ ਦੀ ਵੀ ਆਪਣੀ ਵੀ ਆਪਾਂ ਵੀ ਕਰ ਲੈਂਦੇ ਆ ਕਿਉਂਕਿ ਕਦੇ ਕਿਤੇ ਜਾਣਾ ਹੁੰਦਾ ਕਿਉਂਕਿ ਅੱਜ-ਕੱਲ੍ਹ ਤੁਆਨੂੰ ਪਤਾ ਹਰ-ਹਰ ਚੀਜ਼ ਤੇ ਪੈਸੇ ਲੱਗਦੇ ਆ, ਤੁਸੀਂ ਕੋਈ ਚੀ ਟੀ ਕਰ ਰਹੇ ਹੋ, ਕਿਤੇ ਫੰਕਸ਼ਨ ਤੇ ਜਾ ਰਹੇ ਹੋ ਤੁਆਨੂੰ ਨਵੇਂ ਡਰੈਸ ਹਰ ਚੀਜ਼ ਰੋਜ਼ ਚਾਈਦੀ ਐ ਤੁਆਨੂੰ, ਹਰ ਫੰਕਸ਼ਨ ਲਈ ਚਾਈਦੀ ਏ, ਕੋਈ ਅੱਜ-ਕੱਲ੍ਹ ਤਾਂ ਲੋਕੀ ਜਿੰਨੇ ਫੰਕਸ਼ਨ ਵਿਆਹ ਦੇ ਹੁੰਦੇ ਆ, ਓਨੇ ਹੀ ਡਰੈਸਾਂ ਲੋਕਾਂ ਨੂੰ ਚਾਈਦੀਆਂ ਨੇ-
ਬਿਲਕੁਲ ਸਹੀ ਕੇਹ ਰਹੇ ਹੋ ਹੁਣ, ਪੈਲਾਂ ਜਿਵੇਂ ਸੀਗਾ ਆਪਣੇ ਅਹ ਪੇਰੈਂਟਸ ਵੀ ਸੀਗੇ, ਓਹੀ ਦੋ-ਚਾਰ ਸੂਟ ਬਣਾ ਕੇ ਕੇ ਰੱਖਦੇ ਹੁੰਦੇ ਸੀਗੇ, ਉਹੀ ਰਿਪੀਟ ਕਰਦਾ ਨਾ ਔਰ ਕੋਈ ਫਰਕ ਨਈ ਪੈਂਦਾ ਸੀ ਅੱਜ ਅੱਜ-ਕੱਲ ਤਾਂ ਨਾ ਮਤਲਬ ਦਿਖਾਵਾ ਜ਼ਿਆਦਾ ਹੋ ਗਿਆ ਤੇ ਉਹ ਬੱਚਤ ਹੋ ਹੀ ਨੀ ਪਾਂਦੀ ਐ ਢੰਗ ਨਾਲ ਸਮਝ ਨਈ ਆਂਦਾ ਕਿ- ਕਿਵੇਂ ਕਿੱਥੇ ਰੋਕੀਏ ਆਪਣਾ ਹੱਥ, ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਓ ਤੁਸੀਂ ਜਿੰਨੀ ਮਰਜੀ ਚਾ ਲੋ, ਕਿਸੇ ਵੀ ਸਾਈਟ ਤੇ ਜਾਓ, ਕੁਛ ਵੀ ਕਰੋ ਔਨਲਾਈਨ ਜਾਓ, ਓਫ਼ਲਾਂਏਨ ਜਾ ਕੇ ਸ਼ੋਪਿੰਗ ਕਰੋ ਬਾਜ਼ਾਰਾਂ ਚ ਤੱਕ ਕੇ ਖਾਓ ਫੇਰ ਵੀ ਖਰਚਾ ਹੁੰਦਾ ਹੀ ਜਾਂਦਾ।
ਹੁੰਦਾ ਐ ਬਿਲਕੁਲ ਹੁੰਦਾ ਐ। ਸਹੀ ਗੱਲ, ਸਹੀ ਗੱਲ ਏ। ਥੋੜ੍ਹੇ ਏ ਐ ਕਿ ਅੱਜ-ਕੱਲ੍ਹ ਦੁਕਾਨਦਾਰ ਐ ਜੇੜੇ ਉਹ ਆਧਾ ਰੇਟ ਓਵੇਂ ਹੀ ਲਗਾਦੇ ਆ ਅੱਜ-ਕੱਲ੍ਹ ਫਿਕਸ ਰੇਟ ਤੇ ਜਾਓ, ਜਿੱਥੇ ਜਾਂਦੇ ਫਿਕਸ ਰੇਟ ਤੇ ਠੀਕ ਐ, ਪਰ-ਪਰ ਕਈ ਵਾਰੀ ਕਿ ਆਪਾਂ ਔਫਲਾਈਨ ਵੇਖ ਔਫਲਾਈਨ ਚ ਏਹ ਹੁੰਦੇ ਹਨਾ ਕਿ ਆਪਾਂ ਨੂੰ ਰੇਟ ਦੇ ਕਈ ਰੇਟ ਕਈ ਬਾਏ ਵਨ ਗੈਟ ਵਨ ਲਾਇਆ ਆਂਦਾ ਐ। ਕਦੀ ਕੁੱਛ ਚੱਲਦੀ ਸੇਲ ਚੱਲ ਰਹੀ ਐ ਤੇ ਉਹ ਆਪਾਂ ਸ਼ੋਪ ਤੇ ਇੰਨੀਆਂ ਸੇਲਾਂ ਨਈ ਦੇਖਦੇ ਠੀਕ ਏ ਓਨਾ ਸੀ ਕਈ ਪਾਰ ਪਰ ਨਾ ਚੀਜ਼ ਦਾ ਫ਼ਰਕ ਆਇਆ ਪਰ ਆਪਾਂ ਫ਼ਰਕ ਪੈ ਜਾਂਦਾ ਤਾਂ ਕਰਕੇ ਖਰਚੇ ਆਪਾਂ ਖਰਚਿਆਂ ਨੂੰ ਸੋਚੀਏ ਕੇਂਦੇ ਆ ਥੋੜੀ-ਥੋੜੀ ਪੂੰਜੀ ਚ ਥੋੜਾ-ਥੋੜਾ ਥੋੜਾ-ਥੋੜਾ ਕਰਕੇ ਏਕ ਤਿਨਕਾ ਹੀ ਬਚਾ ਲੋੋ ਕੇਂਦੇ ਤਾਂ ਵੀ ਬੋਤ ਵਧੀਆ ਬੋਤ ਆਪਣੀ, ਸਹੀ ਗੱਲ
ਹੋ ਗਈਆਂ ਪੜ੍ਹਾਈਆਂ ਦਾ ਹੀ ਨੀ ਮਾਣ ਇੰਨਾ-ਇੰਨਾ ਪੈਸਾ ਲੱਗਦਾ ਪੜ੍ਹਾਈਆਂ ਤੇ ਫੇਰ ਓਨਾਂ ਦੀ ਕੋਚਿੰਗ ਕਲਾਸਿਸ ਅ ਅਲੱਗ ਕਰੋ ਏਈ ਆਪਣਾ ਟਾਈਮ ਸੀਗਾ ਆਪਾਂ ਕਿੱਥੇ-ਕਿੱਥੇ ਕੋਚਿੰਗ-ਕੁਚਿੰਗ ਲਈ ਸੀ ਸਾਰਾ ਆਪ ਹੀ ਪੜ੍ਹਿਆ ਮਾਸਟਰ ਤੱਕ ਆਪ ਕੀਤੀ ਐ, ਆਪਣੇ ਬਲਬੂਤੇ ਤੇ ਅੱਜ-ਕੱਲ ਬੱਚਿਆਂ ਨੂੰ ਆਪਣੇ ਆਪ ਕਰਨ ਤੇ ਵਿਸ਼ਵਾਸ ਹੀ ਨੀ ਏ ਕਿ ਅਸੀਂ ਆਪੇ ਕੁਝ ਕਰ ਲਵਾਂਗੇ
ਸਹੀ ਗੱਲ, ਸਹੀ ਗੱਲ ਬਿਲਕੁਲ ਪਰ ਅੱਜ-ਕੱਲ ਕੀ ਐ, ਜੇ ਵੇਖਿਆ ਜਾਵੇ ਤੇ ਕਈ ਬੱਚੇ ਜੋ ਸਮਝਦਾਰ ਐ। ਓ ਜੇ ਨਾਲ-ਨਾਲ ਪੜ੍ਹ ਰਹੇ ਆ ਨਾ, ਜਿਹਵੇਂ ਹੁਣ ਬੱਚੇ ਕੋਲਜ ਜਾ ਰਹੇ ਐ ਸਕੂਲ ਤਾਂ ਚਲੋ ਪਤਾ ਏਕ ਜਿੰਮੇਵਾਰੀ ਐ, ਓਹ ਕਈ ਬੱਚੇ ਟਿਊਸ਼ਨਾਂ ਪੜਾ ਰਹੇ ਨੇ ਘਰ ਕਈ ਬੱਚੇ ਸਿਆਣੇ ਵੀ ਏ ਕਈ ਮਾਂ ਬਾਪ ਮੈਂ ਏ ਨੀ ਕੇਂਦੀ, ਕਈ ਮਾਂ ਬਾਪ- ਸੀਖ ਅੱਛੀ ਵੀ ਦਿੱਤੀ ਗਈ ਹੈ ਬੱਚੇ ਸਿਆਣੇ ਵੀ, ਆਪਦੇ ਪੈਸੇ ਬਚਾ ਕੇ ਵੀ ਰੱਖਦੇ ਹੈ। ਫਜ਼ੂਲ ਖਰਚੀ ਵੀ ਕਰਦੇ ਹੈ, ਮੈਂ ਇਹ ਨਹੀਂ ਕਹਿੰਦੀ ਕਿ ਨਹੀਂ ਕਰਦੇ। ਖਾਣਾ ਪੀਣਾ ਆਪਾਂ ਉਦੋਂ ਘਰੇ ਬਹਿ ਕੇ 'ਕੌਫੀ' ਬਣਾ ਲਈਏ ਕਹਿੰਦੇ ਨਹੀਂ ਹਾਂਜੀ ਦਿਖਾਵਾ ਹੋ ਗਿਆ।
ਦਿਖਾਵਾ ਆ ਗਿਆ ਨਾ ਵੀ ਜੇ ਉਹਦੇ ਕੋਲ ਉਹਦੇ ਕੋਲ ਇਹ ਵਾਲੇ 'ਈਅਰਫੋਨ' ਨੇ ਤੇ ਮੈਂ ਵੀ ਉਹ ਉੋਂ ਵੱਡਆ ਹੀ ਲੈਣੇ ਨੇ, ਜੇ ਉਹਦੇ ਕੋਲ 'ਸ਼ੂਜ' ਇਹ ਵਾਲੇ ਨੇ ਤੇ ਮੈਂ ਤੋਂ ਵਧੀਆ ਹੀ ਲੈਣੇ ਨੇ, ਮਤਲਬ ਬਹੁਤ ਦਿਖਾਵਾ 'ਕੰਪੈਰੀਜ਼ਨ' ਹਰ ਵੇਲੇ ਉਹਨਾਂ ਦਾ ਚੱਲਦਾ ਹੀ ਰਹਿੰਦਾ। ਕਿ ਮੈਂ ਉਸ ਤੋਂ ਵਧੀਆ ਲੈਣਾ ਆਪਣੇ 'ਫਰੈਂਡ ਸਰਕਲ' ਵਿੱਚ ਵਿੱਚ ਇਹ ਸਭ ਸਾਨੂੰ 'ਹੋਸ਼' ਹੀ ਨਹੀਂ ਹੁੰਦਾ ਸੀਗਾ, ਕਿ ਅਸੀਂ ਕਿੰਨੀ ਕੀ ਪਾਇਆ ਤੇ ਕੀ ਲਾਇਆ।
ਸਹੀ ਗੱਲ ਕਹੀਏ, ਬਿਲਕੁਲ ਸਹੀ ਗੱਲ।
ਹਮ
ਆਪਣਾ ਜਿਹੜਾ ਜੇ ਆਪਾਂ ਬਚਾਵਾਂਗੇ। ਤੇ ਇਹ ਕਹਿੰਦੇ ਆ ਕਿ ਆਪਣੇ ਭਵਿੱਖ ਚ ਕੰਮ ਆਉਂਦਾ ਹੈ। ਆਉਣ ਵਾਲੀ ਜਦੋਂ, ਜਦੋਂ ਕਦੀ ਕਦੀ 'ਮੁਸ਼ਕਿਲਾਂ' ਆਉਂਦੀਆਂ, ਉਹਨਾਂ ਦਾ ਸਾਹਮਣਾ ਕਰਦਾ। ਹੁਣ ਅੱਜ - ਕੱਲ੍ਹ ਇੱਕ ਮਿੰਟ ਲੱਗਦਾ ਬਿਮਾਰੀਆਂ ਤੇ ਪਤਾ ਨਿਕਲਦਾ। ਕਿਉਂਕਿ ਖਾਣ- ਪਾਨ ਅੱਛਾ ਨਹੀਂ ਕਹਿੰਦੇ ਖਾ ਜੇ ਆਪਣਾ 'ਭੋਜਨ' ਅੱਛਾ ਹੋਵੇ। ਤੇ ਸਾਰਾ ਕੁੱਛ ਵਧੀਆ ਹੁੰਦਾ 'ਭੋਜਨ' ਅੱਛਾ ਨੀ ਹੈ ਕਦੋਂ ਬਿਮਾਰੀ ਕਿਹੜੀ ਲੱਗ ਜਾਂਦੀ ਹੈ ਪਤਾ ਹੀ ਨਿ। ਪੋਲਿਊਸ਼ਨ ਵੀ ਬਹੁਤ ਹੈ। ਕਿਤੇ ਨਿਕਲੀਏ ਪੋਲਿਊਸ਼ਨ ਨਹੀਂ ਰਹੇ ਉਹਦੇ ਕਰਕੇ ਬਸ ਕਈ ਮੁਸ਼ਕਿਲਾਂ। ਆਪਣੀ ਜ਼ਿੰਦਗੀ ਚ' ਆਉਂਦੀਆਂ ਨੇ। ਉਹਨਾਂ ਦਾ ਸਾਹਮਣਾ ਕਰਨਾ ਪੈਂਦਾ। ਇਸ ਲਈ ਕਹਿੰਦੇ ਜੇ ਆਪਾਂ ਬੱਚ ਇੱਜਤ ਕਰਾਂਗੇ ਤੇ ਆਪਣੇ 'ਭਵਿੱਖ'ਲਈ ਬਹੁਤ ਵਧੀਆ ਬਣਾਨਗੇ। ਤੇ ਜੇ ਆਪਾਂ ਫਜੂਲ ਖਰਚ ਕਰਾਂਗੇ ਤੇ ਹਾਂਜੀ।
ਸਿਖਾਨੀ ਚਾਹੀਦੀ ਹੈ। ਖੁਦ ਤਾਂ ਅਸੀਂ ਕਰ ਹੀ ਰਹੇ ਹਾਂ। ਜਿਵੇਂ ਥੋੜ੍ਹੀ ਬੋਹਤ ਤਾਂ ਕੋਸ਼ਿਸ਼ ਕਰ ਰਹੇ ਹਾਂ, ਤੇ ਬੱਚਿਆਂ ਨੂੰ ਵੀ ਨਾ ਆਦਤ ਪਾਣੀ ਚਾਹਦੀ ਹੈ ਹੁਣ। ਬੱਚਿਆਂ ਨੂੰ ਵੀ ਅੱਗੇ ਦਾ ਤਾਂ ਉਹਨਾ ਨੇ ਦੇਖਣਾ ਹਨ ਨਾ। ਇੰਨੀਆਂ ਸਕੀਮਸ ਹੈਗੀਆਂ ਨੇ ਇੰਨਾ ਕੁਛ ਕੁ ਹੈ। ਤੇ ਉਹਨਾਂ ਨੂੰ ਲਗਾਉਣਾ ਚਾਹੀਦਾ ਕਿ ਥੋੜਾ ਬਹੁਤ, ਥੋੜਾ ਬਹੁਤ ਤੁਸੀਂ ਵੀ ਬਚਾਓ। ਹਾਂ ਜਿੰਨਾ ਤੇ ਹੁਣ ਥੋੜਾ ਬਹੁਤਾ ਬੱਚੇ ਵੀ ਕਮਾਨ ਕਮਾਉਣ ਲੱਗ ਹੀ ਜਾਣਗੇ, ਹੋਰ ਥੋੜੇ ਸਾਲਾਂ ਤੱਕ। ਤੇ ਉਹਨਾ ਨੂੰ ਆਦਤ ਘਰ ਤੋਂ ਹੀ ਮੈਂ ਤਾਂ ਉਹ ਨੂੰ ਪਿਗੀ ਬੈਂਕਸ ਵਗੈਰਾ ਥੋੜੇ- ਥੋੜੇ ਲਗਾ ਦਿੰਨੀ ਆਂ। ਕਿ ਇਹਦੇ ਚ' ਪਾਓ ਤੇ ਸੇਵ ਕਰਕੇ ਤੇ ਆਪਣੀ ਕੋਈ ਚੀਜ਼ ਲੈ ਲਓ। ਤੇ ਉਹਨਾਂ ਨੂੰ ਵੀ ਖੁਸ਼ੀ ਹੋਏਗੀ ਉਹਨਾਂ ਨੂੰ ਆਦਤ ਵੀ ਪਏਗੀ ਸੇਵ ਕਰਨ ਦੀ।
ਤੇ ਉਹਦਾ ਜ਼ਿਆਦਾ ਫ ਫਾਇਦਾ ਹੁੰਦਾ ਹੈ। ਐਵੇਂ ਹੌਲੀ ਹੌਲੀ ਵੱਡੀ ਚੀਜ਼ ਜਾਂ ਵੀ ਫੇਿਰ ਸੇਵ ਕਰਨਗੇ।
ਸਹੀ ਗੱਲ ਹੈ, ਬਿਲਕੁਲ ਕਹਿੰਦੇ ਪੈਸੇ ਨੂੰ ਕਹਿੰਦੇ ਆਪਾਂ ਜੇਵੇਂ ਸੋਚ -ਸਮਝ ਕੇ ਖਰਚਾਂਗੇ ਨੀ। ਕਿਉਂਕਿ ਅੱਜ, ਕਿਉਂਕਿ ਇਹਨੂੰ ਆਪ ਆਪਾਂ ਜੀ, ਆਪਾਂ ਫੇਰ ਆਪਣੀ ਮਤਲਬ ਬੇਫਜ਼ੂਲ ਚੀਜ਼ਾਂ ਆਉਂਦੀਆਂ ਰਹਿਣਗੀਆਂ। ਆਪਾਂ ਉਹ ਵੀ ਖ਼ਰੀਦ ਲੀ। ਆਪਾਂ ਉਹ ਵੀ ਖਰੀਦ ਲੀ ਜਿਹੜੀ ਪਸੰਦ ਆਈ ਆਪਾਂ ਕਿਉਂਕਿ ਅੱਜ ਕੱਲ੍ਹ ਚੱਲ ਗਏ ਬ੍ਰੈਂਡ। ਲੋਕਾਂ ਨੇ ਬ੍ਰੈਂਡ ਤੇ ਹੱਦ ਲਾਈ ਹੋਈ ਐ। ਉਹਨਾਂ ਨੂੰ ਇਹ ਹੈ ਕਿ ਬ੍ਰੈਂਡ ਦੀ ਚੀਜ਼ ਹੈ। ਇਹ ਨੀ ਦੇਖਣਾ। ਉਹੀ ਚੀਜ਼ ਉਹੀ ਹੈ ਉਹੀ ਕੱਪੜਾ ਹੁੰਦਾ ਐ ਸੇਮ। ਉਹੀ ਕੱਪੜਾ ਹੁੰਦਾ। ਬਸ ਦੋਂ ਤ ਇੱਕ ਮੋਹਰ ਲੱਗ ਗਈ ਬੈਡ। ਉਹ ਆ ਗਈ ਪੰਜ ਹਜ਼ਾਰ ਦੀ, ਤੇ ਉਹ ਆ ਗਈ ਪੰਦਰਾਂ ਸੌ ਦੀ। ਪੰਦਰਾਂ ਤੇ ਪੰਜ ਕਿੰਨਾ ਫਰਕ, ਕਿੰਨਾ ਫਰਕ ਹੋ ਜਾਂਦਾ ਐ ਪਰ ਉਹ ਕਿ ਹਮ ਆਪਾਂ ਤਾਂ ਪੰਦਰਾਂ ਸੌ ਦੀ ਪਾ ਲਾਂਗੇ, ਪਰ ਜਿਹੜੇ ਆਪਣੇ ਬੱਚੇ ਹੈ ਨਾ ਉਹ ਕਹਿੰਦੇ ਆ ਨਈ। ਅਸੀਂ ਬ੍ਰੈਂਡ ਵੀ ਪਾਵਾਂਗੇ, ਬ੍ਰੈਂਡ ਲੈਂਦੇ ਆ ਪਹਿਲਾਂ ਸਭ ਤੋਂ ਪਹਿਲਾਂ। ਉਹਨਾਂ ਦੀ ਸੋਚ ਸਮਝ ਨਾ ਜਿਹੜੀ, ਸੋਚ ਸਮਝ ਉਹਨਾਂ ਦੀ ਚੇਂਜ ਕਰਨੀ ਪੈਂਦੀ ਐ ਓ ਕਹਿੰਦੇ ਆਪਣੇ ਘਰ ਤੋਂ ਹੀ ਸ਼ੁਰੂ ਹੁੰਦਾ ਏ ਸਾਰਾ ਕੁਛ। ਜਦੋਂ ਆਪਾਂ ਚੰਗੀ ਆਦਤ ਬਣਾਣੀ ਆ ਕਿਸੇ ਵੀ ਚੀਜ਼ ਦੀ ਤੇ ਆਦਤ ਘਰ ਤੋਂ ਹੀ ਸ਼ੁਰੂ ਕਰਨੀ ਚਾਹੀਦੀ ਐ। ਜ਼ਰੂਰੀ ਦੀ ਚੀਜ਼ਾਂ ਲਓ। ਜ਼ਰੂਰੀ ਚੀਜ਼ਾਂ ਖਰਚੋ। ਜਿਹੜੀਆਂ ਜਿੱਥੇ-ਜਿੱਥੇ ਖਰਚਣੀ ਚਾਹੀਦੀਆਂ ਉੱਥੇ ਖਰਚੋ। ਓ ਤੁਹਾਡੀ ਇੱਕ ਕਹਿੰਦੇ ਹਾਂਜੀ।
ਤੇ ਸੇਵ ਤਾਂ ਕਰਨਾ ਈ ਪਏਗਾ। ਜਿਵੇਂ ਹੈਲਥ ਵਾਸਤੇ, ਇੰਨੇ ਇੰਸ਼ੋਰੈਂਸ ਵਗੈਰਾ ਇੰਨਾ ਕੁਛ ਆ ਗਿਆ।
ਤੇ ਤੁਸੀਂ ਚਲੋ ਸੇਫ ਤਾਂ ਕਰਕੇ ਚੱਲਣਾ ਈ ਪੈਂਦਾ। ਅਦਰਵਾਈਜ਼ ਅਸੀਂ ਅੱਜ ਦਾ ਨੀ ਸੋਚਾਂਗੇ ਤਾਂ ਕੱਲ ਬਾਰੇ
ਸਹੀ ਗੱਲ ਐ।
ਨੀ ਸਕਦੇ। ਕਾਲੂ ਜਦੋਂ ਕੋਈ ਰੱਬ ਨਾ ਕਰੇ ਕੋਈ ਮੁਸੀਬਤ ਪਏ। ਕੁਛ ਹੋਏ ਤਾਂ ਕੁਛ ਕਰ ਈ ਨੀ ਸਕਦਾ ਫਿਰ ਬੰਦਾ।
ਸਹੀ ਆਪਾਂ ਕਿਸੇ ਅੱਗੇ ਹੱਥ ਨਹੀਂ ਅੱਡਣੇ। ਸਭ ਤੋਂ ਵੱਡੀ ਗੱਲ। ਜਦੋਂ ਮਜਬੂਰੀ ਆ, ਜਦੋਂ ਕੋਈ ਦੁੱਖ ਆਂਦਾ ਤਕਲੀਫ਼ ਆਂਦੀ ਐ। ਤੇ ਆਪਾਂ ਜੇ ਹੱਥ ਟੱਢਾਂਗੇ ਕੌਣ ਆਪਣੇ ਕਰਨ ਨੂੰ ਕੌਣ ਮਦਦ ਕਰੇਗਾ ਨਈ। ਆਪਣਾ ਬਚਾਇਆ ਹੋਇਆ। ਓਦਾਂ ਆਪਣਾ ਓ ਸੁਧਾਰੇਗਾ। ਜਿਹੜਾ ਆਪਣਾ ਬਚਾ ਕੇ ਰੱਖੇ। ਓ ਆਪਣੇ ਕੰਮ ਆਏਗਾ ਨਈ ਤਾਂਹੀ ਤਾਂ ਕਹਿੰਦੇ ਆ ਪੈਸੇ ਦੀ ਸਹੀ ਧੰਨਵਾਦ ਬਿਲਕੁਲ, ਸਈ ਗੱਲ ਐ।
ਤੁਸੀਂ ਜਿੰਨੀ ਮਰਜ਼ੀ ਅ ਰਿਸ਼ਤੇਦਾਰੀਆਂ ਕਰਲੋ ਜੋ ਮਰਜ਼ੀ ਕਰ ਲੋ। ਲੇਕਿਨ ਜਦੋਂ ਜਦਾਂ ਜਰਾ ਜਾ ਤੁਸੀਂ ਕਿਸੇ ਤੋਂ ਮੰਗਣਾ ਮੈਂ ਕਹਿਣੀ ਹਜ਼ਾਰ ਦੋ ਹਜ਼ਾਰ ਵੀ ਮੰਗ ਦੇ ਆ ਨਾ ਤੇ ਉੱਥੇ ਤੁਹਾਡੀ ਇਮੇਜ ਡਾਊਨ ਹੋ ਜਾਂਦੀ ਐ।
ਹੋ ਜਾਂਦੀ ਐ ਬਿਲਕੁਲ ਹੋ ਜਾਂਦੀ ਐ ਕਿਉਂਕਿ ਕੁਛ ਦੇਣ ਵਾਲਾ ਸੋ ਸੋਚ ਸੋਚਦਾ ਕਿ ਮੈਨੂੰ ਵਾਪਸ ਕਰੇਗਾ ਕਿ ਨੀ ਕਰੇਗਾ ਹਾਂ ਏ ਚੀਜ਼ ਆ ਜਾਂਦੀ ਐ ਕਿਉਂਕਿ ਅੱਜ ਕੱਲ੍ਹ ਕਮਾਈਆਂ ਕਿੰਨੀਆਂ ਕੁ ਐ। ਕਮਾਈਆਂ ਥੋੜੀਆਂ ਖਰਚੇ ਜ਼ਿਆਦਾ ਜੇ ਆਪਾਂ ਕਮਾਈ ਐਸਾ ਈ ਐ ਜੇ ਉਹਨਾਂ ਨੂੰ ਕੰਟਰੋਲ ਨੀ ਕਰਾਂਗੇ ਅੱਜ ਨੀ ਕੰਟਰੋਲ ਕਰਾਂਗੇ। ਕੱਲ ਆਣ ਵਾਲਾ ਭਿੱਖ ਕਿਵੇਂ ਬਣਾ ਪਾਵਾਂਗੇ ਆਪਾਂ ਅੱਜ ਅੱਜ ਆਪਾਂ ਕਹਿਣੇ ਆ ਆਪਾਂ ਘਰ ਚ ਬੈਠੇ ਆ ਦੋ ਕਮਰਿਆਂ ਚ ਬੈਠੇ ਆ ਕੱਲ ਆਪਾਂ ਚਾਰ ਕਮਰਿਆਂ ਵਾਲਾ ਘਰ ਕਿਵੇਂ ਲਵਾਂਗੇ ਤਾਂ ਹੀ ਲਵਾਂਗੇ ਨਾ ਜੇ ਆਪਾਂ ਥੋੜਾ ਕਹਿੰਦੇ ਆ ਆਪਣੀ ਕੁੰਜੀ ਦੇ ਵਿੱਚ ਥੋੜ੍ਹਾ ਜਾ ਦਸ ਪਰਸੈਂਟ ਈ ਕਹਿੰਦੇ ਆ ਆਪਦੇ ਵਾਸਤੇ ਜੋੜ ਕੇ ਰੱਖੋ ਜੇ ਤੁਹਾਨੂੰ ਕੱਲ ਹਰ ਚੀਜ਼ ਤੇ ਕੰਮ
ਮੈਂ ਤਾਂ ਖੁਦ ਤੋਂ ਸਹਿਮਤ ਹੈਗੀ ਆ ਤੁਹਾਡੀ ਇਸ ਗੱਲ ਤੋਂ ਕਿ ਅੱਜ ਦਾ ਕੱਲ ਦਾ ਸੋਚ ਕੇ ਹੀ ਚੱਲਣਾ ਪੈਂਦਾ ਐ ਵਰਨਾ ਤਾਂ ਹਿਸਾਬ-ਕਿਤਾਬ ਸਾਰਾ ਵਿਗੜ ਈ ਜਾਂਦਾ। ਬੱਚਿਆਂ ਨੂੰ ਏ ਸਮਝਾਣਾ ਬਹੁਤ ਈ ਜ਼ਰੂਰੀ ਐ ਅੱਜ ਕੱਲ੍ਹ ਦੇ ਬੱਚਿਆਂ ਨੂੰ ਮਤਲਬ ਸਮਝਾਂਦੇ ਰਹਿ ਜਾਓ ਜਦੋਂ ਤੱਕ ਉਹਨਾਂ ਨੂੰ ਪ੍ਰੈਕਟੀਕਲੀ ਕੁਛ ਨਜ਼ਰ ਨੀ ਆਂਦਾ ਨਾ ਉਦੋਂ ਤੱਕ ਓ ਸਮਝਦੇ ਨੀ ਐ।
ਸਈ ਗੱਲ ਐ। ਓਹੀ ਕਹਿੰਦੇ ਆ ਨਾ ਜੇ ਜਿਹੜੀ ਆ ਸਹੀ ਗੱਲ ਐ। ਆਪਾਂ ਆਪਦੀ ਆਰਥਿਕ ਹਾਲਤ ਸਈ ਕਰਨੀ ਐ ਸਭ ਤੋਂ ਪਹਿਲਾਂ ਉਹਨੂੰ ਮਜ਼ਬੂਤ ਬਣਾਣਾ ਕਿ ਜੇ ਆਪਾਂ ਬਚਤ ਕਰਾਂਗੇ ਤਾਂ ਹੀ ਆਪਣੀ ਆਰਥਿਕ ਹਰ ਹਾਲਤ ਮਜ਼ਬੂਤ ਹੋਏਗੀ। ਤੇ ਆਪਾਂ ਨੂੰ ਕੋਈ ਪਿੱਠ ਪਿੱਛੇ ਆਪਣੇ ਕੋਈ ਏ ਨੀ ਕਹਿ ਸਕੇਗਾ ਕਿ ਹਾਂ ਬਈ ਏਨੇ ਐ ਕੀਤਾ ਇਹਨੇ ਥੋੜੇ-ਥੋੜੇ ਕਰਕੇ ਹੀ ਲੋਕੀ ਕਿੱਥੇ ਤੇ ਕਿੱਥੇ ਪਹੁੰਚ ਗਏ ਹੈ।
ਬਿਲਕੁਲ ਸਹੀ ਕਹਿ ਰਹੇ ਹੋ ਭੈਣ ਜੀ ਤੁਸੀਂ ਤਾਂ
ਪਹਿਲਾਂ ਪਹਿਲਾਂ-ਪਹਿਲਾਂ ਔਰਤਾਂ ਆਪਦੀ ਆਪਣੀਆਂ ਹਮਣੇ ਸਾਡੀਆਂ ਮੰਮੀਆਂ ਸਾਡੇ ਮਾਤਾ ਸਾਡੀਆਂ ਇਹ ਕਹਿ ਲਓ ਕਿ ਸਾਡੇ ਉਦੋਂ ਦਾਦੀਆਂ ਪੜਦਾਦੀ ਸਭ ਕੀ ਕਰਦੀਆਂ ਸੀ ਇਹੀ ਕਰਦੀਆਂ ਸੀ ਪਹਿਲਾਂ ਨਿੱਕੀ-ਨਿੱਕੀ ਪਹਿਲਾਂ ਘਰ ਦੀਆਂ ਚੀਜ਼ਾਂ ਬੁੰਨਣ ਦੀਆਂ ਹਾਂ ਪੈਸੇ ਜੋੜਦੀਆਂ ਜੋੜ ਕੇ ਉਹੀ ਪੈਸਿਆਂ ਨਾ ਬੱਚਿਆਂ ਦੇ ਵਿਆਹ ਕਰਦੀਆਂ
ਹੋਰ ਤਾਂ ਹੁਣ ਦੇਖੋ-ਦੇਖੋ ਲੇਡੀਜ਼ ਸਾਰੀਆਂ ਪੜ੍ਹੀਆਂ ਲਿਖੀਆਂ ਨੇ ਆਲਮੋਸਟ ਲੇਕਿਨ ਫੇਰ ਵੀ ਛੋਟੇ-ਛੋਟੇ ਬੱਚਿਆਂ ਨੂੰ ਟਿਊਸ਼ਨ ਲਗਾ ਦਿੰਦੀਆਂ ਨੇ ਕਿ ਘਰ ਨੀ ਬੈਠ ਕੇ ਪੜ੍ਹਾ ਸਕਦੀਆਂ ਉਹੀ ਤਾਂ ਬ ਪੈਸਾ ਬੱਚਤ ਹੋਏਗਾ ਘਰ ਠੀਕ ਹੈ ਏਟ ਨਾਈਨਥ ਤੋਂ ਬਾਅਦ ਹਾਇਰ ਸਟੱਡੀਜ਼ ਹੋ ਜਾਂਦੀ ਹੈ ਥੋੜੇ ਬੱਚੇ ਨੂੰ ਐਕਸਟਰਾ ਕੋਚਿੰਗ ਦੀ ਲੋੜ ਪੈਂਦੀ ਹੈ ਲੇਕਿਨ ਛੋਟੇ ਏਟ ਤੱਕ ਹੁਣ ਮੈਂ ਵੀ ਮੈਂ ਵੀ ਆਪਣੇ ਬੱਚਿਆਂ ਨੂੰ ਏਟ ਤੱਕ ਪੜ੍ਹਾਇਆ ਖੁਦ ਤੇ ਉਹ ਜੋ ਪੈਸਾ ਬੱਚੇ ਆਪਣਾ ਹੀ ਹੈ ਨਾ
ਸਹੀ ਗੱਲ ਹੈ ਬਿਲਕੁਲ। ਪਰ ਇਹ ਅੱਜ ਕੱਲ੍ਹ ਮਤਲਬ ਥੋੜ੍ਹੀ ਜਿਹੀ ਜਹੀਆਂ ਮਾਤਾ ਐਵੇਂ ਹੈ ਸਾਰੀਆਂ ਕਿ ਸਭ ਆਪਦੇ ਤੇ ਆਲਸ ਕਰ ਜਾਂਦੀਆਂ ਨੇ ਉਹਨਾਂ ਨੂੰ ਬਸ ਇਹ ਹੁੰਦਾ ਕਿ ਥੋੜ੍ਹੇ ਅਸੀਂ ਫ੍ਰੀਰ ਰਹੀਏ ਚਈ ਬੱਚੇ ਛੋਟੇ ਹੁੰਦੇ ਤੇ ਬੱਚੇ ਨੂੰ ਸਕੂਲ ਤੇ ਆਦਤ ਪਾ ਲੈਂਦੀਆਂ ਨੇ ਤੇ ਉਹ ਗਲਤ ਗੱਲ ਹੈ ਨਾ ਚਲੂੰ ਤਾਂ ਆਪ ਹੀ ਬੱਚੇ ਨੂੰ ਵੱਲ ਇਹੀ ਸਿਖਾਓ ਆਪ ਹੀ ਕਰੋ ਕਿਉਂਕਿ ਜੇ ਅੱਜ ਆਪ ਆਪ ਹਾਂ ਚਲੋ ਛੋਟੇ ਹੁੰਦੇ ਤਾਂ ਆਪਾਂ ਉਂਗਲ ਫੜਦੇ ਹਾਂ ਉਹਨੂੰ ਇੱਕ ਕਹਿੰਦੇ ਇੱਕ ਆ ਦੂਆ ਲਿਖਣਾ ਸਿਖਾਉਂਦੇ ਹਾਂ ਆਪਾਂ ਪਰ ਜਦੋਂ-ਜਦੋਂ ਉਹ ਕਹਿੰਦੇ ਹੈ ਕਿ ਹੌਲੀ-ਹੌਲੀ ਤੋਂ ਬੱਚਾ ਸਟੈਂਡ ਹੁੰਦਾ ਹੈ ਨਾ ਨਰਸਰੀ ਤੋਂ ਯੂਕੇ-ਯੂਕੇ ਤੋਂ ਫਸਟ-ਫਸਟ ਤੋਂ ਅੱਗ ਕਲਾਸਾਂ ਵੱਧੀਆਂ ਜਾਂਦੀਆਂ ਨੇ ਜੇ ਆਪਾਂ ਹੋਲੀ
ਨਹੀਂ ਐਵੇਂ ਛੋਟੀ-ਛੋਟੀ ਬੱਚਤ ਕਰਕੇ ਦਿਖਾਵਾਂਗੇ ਬੱਚਿਆਂ ਨੂੰ ਤਾਂ ਹੀ ਉਹਨਾਂ ਨੂੰ ਵੀ ਪਤਾ ਚੱਲੇਗਾ ਨਾ ਹੁਣ ਆਪਣਾ ਅਗਲਾ ਫਿਊਚਰ ਤਾਂ ਉਹੀ ਹੈ ਨਾ
ਜੀ ਬਿਲਕੁਲ-ਬਿਲਕੁਲ ਜੀ-ਜੀ ਚਲੋ ਤੁਹਾਡੇ ਨਾਲ ਗੱਲ ਕਰਕੇ ਹਾਂ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਫਿਰ ਮਿਲਾ
ਮੈਨੂੰ ਵਿਜੇ ਵ ਸਤਿ ਸ੍ਰੀ ਅਕਾਲ ਜੀ।